ਸਤਿ ਸ਼੍ਰੀ ਅਕਾਲ ਜੀ ਕਿਵੇਂ ਵਧੀਆ। ਹਾਂਜੀ ਹਾਂ ਹੋਰ ਸਭ ਘਰੇ ਠੀਕ ਹੋ।
ਹਾਂ ਹਾਂ ਬਹੁਤ ਵਧੀਆ!
ਸਹਿਰ ਤੇ ਆਏ ਹਾਂ ਸਹਿਰ ਤੇ ਆਏ ਹੋਏ ਸੀਗੇ ਹੋਰ ਹਾਂ! ਮੌਸਮ ਵਧੀਆ ਹੋ ਰਿਹਾ ਬਹੁਤ ਅੱਜ ਨਾ।
ਠੀਕ ਆ ਮਤਲਬ ਸ਼ਾਮ ਵੇਲੇ ਦਾ ਹੈ ਪਰ ਸੁਬੇ ਨੀ ਸੀਗਾ ਇੰਨਾ।
ਨਹੀਂ ਪਤਾ ਨੀ ਹਮੇਸ਼ਾ ਨਾ ਮੈਨੂੰ ਐਂ ਹੁੰਦਾ ਫੀਲ ਹੈ ਜਿਵੇਂ! ਜਾੰਮਣ ਲੱਗ ਰਹੀ ਹੈ ਸਾਹਮਣੇ ਮਤਲਬ ਜਾੰਮਣ ਦਿਖ ਰਹੀ ਹੈ ਮੈਨੂੰ ਜਮਣ ਦਾ! ਰੱਖ ਜੀ ਕਰ ਜੀ ਕਰਦਾ ਬਹੁਤ ਖਾਣ ਨੂੰ। ਹੁਣ ਲੱਗਦੀਆਂ ਨੇ ਆਟ।
ਮਤਲਬ ਜਿੰਨੇ ਇਹ ਆਉਂਦੀ ਥੋੜੇ ਦਿਨਾਂ ਲਈ ਹੈ ਪਰ ਹੈ। ਬੜੀਫੈਕਟਿਵ ਜ ਬੜੀ ਲਾਭਦਾਇਕ ਆ ਬਾਕੀ ਫਰੂਟਾਂ ਨਾਲ ਬਾਕੀ।
ਉਹ ਜਾਮਣੀ ਜੀਭ ਹੋ ਜਾਂਦੀ ਹੈ ਜਦੋਂ ਖਾਂਦੇ ਹਾਂ ਕਿੰਨਾ ਜਿਆਦਾ ਵਧੀਆ ਲੱਗਦਾ ਨੂਨ ਪਾ ਕੇ ਨਾ। ਸਾਡੇ ਏਡੀ ਜਾਮਣ ਲੱਗੀ ਹੋਈ ਆ ਸਾਹਮਣੇ।
ਹੈਂ ਤੁਹਾਡੇ ਤਾਂ ਬਹੁਤ ਫਾਇਦਾ ਕਰੂਗੀ ਇਹ ਪੱਟ ਕੇ ਇਹ ਨੂੰ ਰੋਜ਼ ਦਿੜੀ ਖਾਈ ਰੱਖਿਆ ਕਰੋ। ਕਿਸੇ ਵੇਲੇ ਵੀ ਖਾ ਲੋੋ ਐਂਟੀ ਆਕਸੀਡੈਂਟ ਵਾਲੇ ਬਹੁਤ ਵਧੀਆ ਨੇ!
ਅੱਛਾ ਜਾਮਣ ਆ ਸਾਡੇ ਫਿਰ ਨਿੰਬੂ ਵੀ ਲੱਗੇ ਹੋਏ ਨੇ। ਜਾਮਣ ਵੀ ਲੱਗੀ ਹੋਈ ਹੈ ਕੇਨੂ ਵੀ ਲੱਗੇ ਹੋਏ ਨੇ ਸਾਡੇ ਚੀਕੂ ਵੀ ਲੱਗੇ ਹੋਏ ਨੇ। ਨੇਹ ਉਹ ਵੀ ਲੱਗੇ ਹੋਏ ਨੇ ਆੜੂ ਵੀ ਲੱਗੇ ਹੋਏ ਨੇ ਬਦਾਮ ਵੀ ਲੱਗੇ ਹੋਏ ਨੇ ਅੰਬ ਵੀ! ਲੱਗੇ ਹੋਏ ਨੇ।
ਤੁਹਾਡੇ ਆਪਦਾ ਹੀ ਹੈ ਸਾਰਾ ਕੁਛ!
ਉਹ ਲਾਏ ਨੇ ਉਹ ਹਲੇੇ ਉੱਗਣਗੇ ਨਾ ਮਤਲਬ ਦੇਖ ਚੀਕੂ ਸਾਢੇ ਤਿੰਨ ਚਾਰ। ਸਾਲਾਂ ਚ ਹੋਏ ਨੇ ਪੂਰਾ ਐ ਪ੍ਰੋਪਰ ਉਹਦੇ ਤੇ ਪਾਇਆ ਨਾ ਉਹ ਖਾਦ ਹੁੰਦੀ ਹੈ। ਬਲੈਕ ਕਲਰ ਦੀ ਫਰਟਾਈਲ । ਲੱਗਦੇ ਨੇ ਉਹਦੇ ਤੇ ਇੰਨੇ ਮਿੱਠੇ ਚੀਕੂ ਹੁੰਦੇ ਨੇ ਅਸੀਂ!
ਅੱਛਾ ਜੀ ਪਰ ਉਵੇਂ ਹੈ ਨਾ ਵੀ ਸਪਰੇ ਆਲੇ ਜੇੜੇ ਚੀਜ਼ ਹੁਣ ਜੰਮੂ। ਤੁਹਾਡੇ ਹੈਗੇ ਜੰਮੂ ਸਪਰੇ ਵਾਲੇ ਨਹੀਂ ਹੈਗੇ ਤਾਂ ਬਹੁਤ ਹੀ ਬਹੁਤ ਹੀ ਵਧੀਆ ਨੇ ਬਈ।
ਸਪਰੇਅ ਨਹੀਂ ਕਰਦੇ ਅਸੀਂ ਮਤਲਬ ਸਪਰੇਅ ਉਹ ਇੱਕ ਨਾ ਬਹੁਤ। ਤਰ੍ਹਾਂ ਦੀ ਸਪਰੇ ਹੁੰਦੀ ਹੈ ਇੱਕ ਹੁੰਦੀ ਹੈ ਸਸਤੀ ਸਪਰੇਅ ਜੋ ਖ਼ਤਰਨਾਕ ਹੁੰਦੀ ਹੈ ਇੱਕ ਹੁੰਦੀ ਹੈ ਮਹਿੰਗੀ। ਸਪ੍ਰਰੇ ਜਿਹਦੇ ਨਾਲ ਆਪਣੀ ਮਤਲਬ ਉਹ ਜੋ ਇਨਸੈਕਟ ਨੇ ਉਹ ਜੋ ਵੀ। ਖ਼ਰਾਬ ਕਰਦੇ ਨੇ ਨਾ ਪੌਦੇ ਨੂੰ ਉਹ ਖ਼ਰਾਬ ਹੋ। ਜਾਂਦੇ ਆਪਾਂ ਸਹੀ ਰਹਿੰਦੇ ਆਾਂ ਉਹਦੇ ਤੋਂ ਉਹ ਕਰਨ ਤੋਂ ਬਾਅਦ। ਜਦੋਂ ਆਪਾਂ ਤੋੜਦੇ ਹਾਂ ਚੀਕੂ ਨੂੰ ਉਦੋਂ ਤੋਂ ਪੈਲਾਂ ਵੀ ਬਹੁਤ ਕੁਛ ਲਾਉਣਾ ਪੈਂਦਾ। ਉਹਦੇ ਤੇ ਪੈਸਾ ਬਹੁਤ ਲੱਗਦਾ ਬਟ ਹਾਂ ਇਫੈਕਟਿਵ ਹੈ।
ਨਹੀਂ ਪਰ ਮੈਂ ਐ ਕਹਨਿ ਆ ਵੀ ਜੇਕਰ ਤੁ ਤੁਸੀਂ ਉਹ ਕਰੋ! ਕੀ ਕਹਿੰਦੇ ਓਹਨੂੰ! ਵੀ ਤੁਸੀਂ ਸਪਰੇ ਲਾਓ ਉਹਦੇ ਤੇ ਤਾਂ ਤੁਸੀਂ ਮਹਿੰਗੀ ਲਾਉਂਦੇ ਹੋ ਸਸਤੀ ਵੀ ਲਾਉਂਦੇ ਹੋ।
ਸਪਰੇ ਤਾਂ ਮੈਨੂੰ ਲੱਗਦਾ ਹੁੰਦੀ ਨੀ ਨਾ ਇਹਦੇ ਤੇ।
ਨਾ, ਨਾ, ਨਾ, ਨਾ ਵੈਸ ਹੀ ਕਹਿ ਰਹੀ ਆ ਮੈਂ ਵੈਸ। ਜਿਵੇਂ ਬਾਕੀ ਵੀ ਵਰਤਦੇ ਹੋਣ ਤਾਂ ਉਹ ਫੇਰ ਮਹਿੰਗੀਆਂ ਵਰਤਦੇ ਕੇ ਸਸਤੀ ਕਿਉਂਕਿ ਹਰ ਇੱਕ।
ਅਸੀਂ ਏਨਾ ਤਾਂ ਨੀ ਲਾਇਆ ਹੋਯਾ ਵੀ ਅਸੀਂ ਹੋਰਾਂ ਨੂੰ ਮਤਲਬ ਵੇਚ ਸਕੀਏ ਅਸੀ ਘਾਰ। ਮਤਲਬ ਖਾਣ ਵਾਸਤੇ ਲਾਇਆ ਹੋਇਆ। ਤਾਂ ਫਿਰ ਉਹ ਆਪਦੇ ਆਪ ਹੀ ਉੱਗਦੇ ਨੇ, ਪੌਦੇ ਲਾਏ ਹੋਏ ਨੇ। ਪੈਸੇ ਨਰਸਰੀ ਤੋਂ ਲਿਆ ਕੇ ਬਟ ਓਹਨਾ ਚ ਖਾਦ ਪਾਈ ਏ। ਉਹ ਖਾਦ ਈ ਪੈਂਦੀ ਏ, ਉਹਦੇ 'ਤੇ ਸਬ
ਹਾਂ, ਨਈ ਉਹ ਤਾਂ ਮੈਂ ਸਮਝ ਗਈ। ਨੈਚੁਰਲ ਜੇੜੀ ਕੁਦਰਤੀ ਖਾਦ ਉਦੇ ਚ ਪਾਉਣੀ। ਫਿਰ ਤਾਂ ਜੀ ਬਹੁਤ ਹੀ ਵਧੀਆ। ਢੰਗ ਨਾਲ ਨੂੰ ਉੱਭਰ ਕੇ ਆਏਗੀ।
ਹਾਂ, ਸਪ੍ਰੇ ਵਗੈਰਾ ਨਹੀਂ ਕੀਤੀ ਹੈਗੀ।
ਨਹੀਂ ਫੇਰ ਵਧੀਆ। ਫੇਰ ਤਾਂ ਖਾਣ ਫਿਰ ਜੋ ਮਰਜੀ, ਕਦੇ ਵੀ ਖਾਈ ਖਾਂਦੇ ਰਿਹਾ। ਵਧੀਆ ਵੀ ਲੱਗੂਗਾ।
ਇੱਕ ਇਹ ਮਤਲਬ- ਮਤਲਬ ਉਹ ਹੁੰਦੇ ਨੇ, ਨਾ ਚੀਕੂ ਕੁਛ ਤਾਂ ਪੱਕੇ ਹੋ ਕੇ ਆਪ ਡਿੱਗਦੇ ਨੇ, ਅਸੀਂ ਨਾ ਕੁੱਛ ਐਵੇਂ ਤੋੜ ਲੈਣਾ। ਅੱਛਾ, ਜੀਅ ਕਰੇ ਤਾਂ ਫ਼ਿਰ ਉਹਨੂੰ ਨਾ- ਜਾਂ ਤਾਂ ਤੂੜੀ ਚ ਦੱਬ ਦੇਣੇ ਆਂ। ਜਾਂ ਫਿਰ ਓਹਨਾ- ਉਹਨੂੰ ਨਾ ਕਿਸੇ ਗੱਤੇ ਚ ਪਾ ਕੇ ਉਹਨੂੰ ਐਂ ਰੱਖ ਦੇਣੇ ਆਂ। ਫਿਰ ਉਹ ਆਪਦੇ ਆਪ- ਹੀ ਮਤਲਬ ਕੋਈ ਚੀਜ਼ ਨਾ, ਲੱਗੇ ਉਹਨਾਂ ਤੇ ਐਵੇਂ- ਜਾਨਵਰ- ਵਗੈਰਾ, ਤੇ ਪ੍ਰੋਪ ਪਰ ਮਤਲਬ ਉਹਨਾ ਨੂੰ ਐਂ ਢੱਕ ਕੇ ਫਿਰ ਉਹ ਜਦੋਂ ਨਾ ਬਿਲਕੁਲ ਪੋਲੇ- ਪੋਲੇ ਹੋਏ ਜਾਂਦੇ ਨੇ, ਮਤਲਬ ਉਹ ਨਾ- ਪੱਕ ਗਏ, ਤਾਂ ਫਿਰ ਉਦੋਂ ਉਹਨਾਂ ਨੂੰ ਖਾਣਾ। ਮਿੱਠੇ -ਮਿੱਠੇ ਹੁੰਦੇ ਨੇ, ਬਿਲਕੁਲ ਇੰਨੇ ਵਧੀਆ।
ਬਹੁਤ ਆ ਬਹੁਤ ਸੈੱਟ ਆ। ਹਾਂ ਜੇ ਵੀ ਬਹੁਤ ਵਾਰੀ
ਤੁਸੀਂ ਵੀ ਸ਼ਿਫਟ ਕਰੋ। ਖੇਤਾਂ ਵੱਲ ਮੈਂ ਤਾਂ ਤੁਹਾਨੂੰ ਇਹੀ ਸਲਾਹ ਦਊ। ਜਾਂ ਤੁਸੀਂ ਚਲੋ, ਕੁਦਰਤ ਇੰਨੀ ਵਧੀਆ ਲੱਗਦੀ। ਤੁਹਾਨੂੰ ਮਤਲਬ ਵਧੀਆ ਲੱਗਦਾ ਹੈ। ਯਾਰ ਹੁਣ ਅਸੀਂ ਦਰਖਤ ਲਾਵਾਂਗੇ। ਸਫੈਦੇ
ਉਹ ਅ ਸ਼ੁਰੂ ਤੋਂ ਹੀ ਐਵੇਂ, ਇੱਥੇ ਆਇਆ ਹਾਂ। ਐਵੇਂ ਸਾਡੇ- ਗਾਓ ਹੈਗੇ ਆ। ਪਰ ਉਹ ਹੈਗੇ ਹਰਿਆਣਾ ਵਾਲੇ ਪਾਸੇ। ਅਸੀਂ ਉੱਥੇ ਜਾਣੇ ਆਂ। ਮਤਲਬ ਕਿ- ਕੋਈ -ਅ ਬਹੁਤ ਘੱਟ ਗੇੜਾ ਵੱਜਦਾ ਏ। ਨ ਉੱਥੇ ਜਾ ਕੇ। ਦੇਖਦੇ ਹਾਂ। ਤਾਂ ਹੋਸਪੀਟੈਲਿਟੀ ਜੇੜੀ ਹੈਗੀ ਆ। ਉੱਥੋਂ ਦੀ
ਹਰਿਆਣੇ ਦੇ ਲੋਕ ਬਹੁਤ ਵਧੀਆ। ਹੋਸਪੀਟੈਲਿਟੀ ਉਹਨਾਂ ਦੀ ਜੋ ਲੈਂਗੂਏਜ ਹੈ, ਨਾ ਹਰਿਆਣਵੀ ਉਹ ਐਂ ਲੱਗਦਾ, ਬੜੀ ਠੇਠ ਬੋਲੀ ਹੈ। 'ਤੇ ਬੜਾ ਰੂੜ- ਲੱਗਦੇ ਨੇ ਬੋਲਣ ਟਾਈਮ, ਪਰ ਉਹ ਸੋਹਣੇ ਵੀ ਬੜੇ ਲੱਗਦੇ ਨੇ। ਤਾਂ, ਮਤਲਬ ਹਾਂ ਮੈਨੂੰ ਬੜੇ ਵਧੀਆ ਲੱਗਦੇ ਨੇ, ਜਦੋਂ ਬੋਲਦੇ ਨੇ। ਮਤਲਬ ਬਹੁਤ ਵਧੀਆ ਭਾਸ਼ਾ ਉਹਨਾਂ ਦੀ ਹੈਨਾ। 'ਤੇ ਉਹ ਚੀਜ਼ ਆ। ਕਿਉਂਕਿ, ਹਰਿਆਣਾ ਆਪਣੇ ਪੰਜਾਬ ਚੋ ਤਾਂ ਗਿਆ। ਬਾਹਰ ਉਹ ਬਸ ਭਾਸ਼ਾ ਦੇ ਬੇਸ ਤੇ ਵੰਡ- ਤਾ, ਵੈਸੇ ਵੰਡਣਾ ਨਹੀਂ ਚਾਹੀਦਾ ਸੀ। ਪੰਜਾਬ ਨੂੰ- ਬਹੁਤ ਗਲਤ ਕੀਤਾ। ਪਰ ਹੁਣ ਚਲੋ ਕੀ ਕਰ ਸਕਦੇ ਆਂ। ਸਿਆਸ ਨਾਲ਼ੇ, ਹੂੰ ਨਹੀਂ, ਬਟ ਬਹੁਤ ਸਹੀ ਹੈ। ਬਹੁਤ ਸਹੀ ਹੈ।
ਹੋਰ ਕੀ, ਹੋਰ ਸੁਣਾਓ। ਨੀਂਬੂ ਬਿਬੂ ਤਾਂ ਬਹੁਤ ਬਾਲੇ ਵਧੀਆ ਨੇ, ਜੋ ਵੀ ਲੱਗੇ ਵੇ ਆ। ਤੁਸੀ ਤਾਂ ਹਰ ਚੀਜ਼ ਚ ਪਾ ਕੇ ਖਾਇਆ ਕਰੋ। ਇਹਨੂੰ-
ਨਿੰੰਬੂ ਤਾਂ, ਸਾਡਾ ਚਾਰ- ਹਾਂ, ਹਾਂ ਅਚਾਰ ਪਾਇਆ ਹੋਇਆ। ਨਿੰਬੂ ਦਾ ਬਾਕੀ ਨਾ- ਜੋ ਨਿੰੰਬੂ ਦਾ ਪੇਡਾ ਏ। ਉਹ ਮਤਲਬ ਨਾ ਅਸੀਂ ਨਿੰੰਬੂ ਤੋੜ ਲੈਂਦੇ ਆਂ। ਉਹਦੇ ਤੋਂ ਸਵੇਰੇ ਨਿੰੰਬੂ ਤੋੜ ਕੇ- ਸ਼ਿਕੰਜੀ ਪੀਲੀ, ਮਤਲਬ ਸ਼ਿਕਜਵੀਂ ਵੀ ਕਹਿ ਦਿਣੇ ਆਂ। ਆਪਣੇ ਉਰੇ 'ਤੇ ਉਹਦੇ ਚ ਮਿੱਠਾ ਮ- ਖੰਡ ਨੀ ਪਾਉਂਦੇ ਸੀ। ਪਾਉਣੀ ਹੁੰਦੀ
ਬਹੁਤ ਤਾਂ ਲੋੜ, ਅਸੀਂ ਨਾ ਜਿਵੇਂ ਨਿੰੰਬੂ ਵਗੈਰਾ ਦੀ ਨਾ ਉਗਾਈ ਸੀ। ਮਤਲਬ- ਜ਼ਿਆਦਾ ਤਾਂ ਨਹੀਂ, ਪੇੜ ਪੂੜ ਜਾਂ ਤਾਂ ਨੀ ਕੀਤਾ। ਪਰ ਛੋਟਾ ਜਿਹਾ ਪੌਦਾ। ਟਾਈਪ ਓਫ ਕੀਤਾ ਸੀਗਾ। 'ਤੇ ਉਹ ਬਹੁਤ ਸੋਹਣਾ ਆਇਆ। ਪਰ ਪਤਾ ਨੀ ਕੀ ਮੀਂ ਜਾਂ ਨਾ- ਕਰੀਬ ਬਹੁਤ ਤੇਜ਼ ਆਇਆ ਈ। ਸੋਂ ਉਸ ਤੋਂ ਬਾਅਦ ਉਹ ਬੈਠ ਹੀ ਗਿਆ। ਉੱਠਿਆ ਹੀ ਨਹੀਂ। ਫੇਰ ਉਹ ਬੰਦ ਕਰਤਾ। ਉ, ਪਾਲਕ ਲਈ ਵੀ ਆ ਹਰੇ। 'ਤੇ ਹੋਰ ਮਾੜੇ ਮੋਟੇ ਫੁੱਲ ਲਾਏ ਵਏ ਆ। ਜਿਹੜੇ ਸਦਾ ਬਹਾਰ ਹੁੰਦੇ ਆ। ਨਹੀਂ, ਅਸੀਂ ਚੱਕ ਹੀ ਦਿੱਤਾ। ਪੌਦਾ ਹੀ ਚੱਕ ਦਿੱਤਾ, ਨਾ ਉਹਦਾ- ਕਿਉਂਕਿ ਉਹ ਮਤਲਬ ਸੈੱਟ ਜਾ ਨੀ ਪੈ ਰਿਹਾ ਸੀਗਾ।
ਜਿਹੜੇ ਸ਼ਹਿਰੀ ਲੋਕ ਨੇ ਜਿਨਾਂ ਨੂੰ ਮਤਲਬ ਜਿਹਨਾਂ ਨੂੰਲਬ ਜਗ੍ਹਾ ਘੱਟ ਹੁੰਦੀ ਹੈ ਖੇਤ ਵਗੈਰਾ ਨਹੀਂ ਹੁੰਦੇ ਵੀ ਉਹ ਗਾ ਸਕਣ ਪੇਡੇ ਉਹ ਨਾ ਆਪਣੀ ਜੋ ਅਹ ਮਤਲਬ ਉਹ ਹੁੰਦਾ ਨਾ ਛੱਤ ਹੁੰਦੀ ਹੈ ਉੱਥੇ ਨਾ ਲਿਆ ਕੇ ਮਿੱਟੀ ਦੇ ਘੜੇ ਟਾਈਪ ਜਾਂ ਫੇਰ ਦੂਜੇ ਘੜੇ ਮਤਲਬ ਘੜਾ ਤਾਂ ਨੀ ਕਹਿ
ਸਮਝ
ਗਮਲੇ। ਗਮਲਿਆਂ ਦੇ ਵਿੱਚ ਐ ਪੌਦੇ ਲਗਾ ਦਿੰਦੇ ਨੇ ਤੇ ਉਹ ਇੰਨਾ ਸੋਹਣਾ ਗਾਰਡਨ ਟਾਈਪ ਬਣ ਜਾਂਦਾ। ਤੇ ਉਹ ਸੋਹਣਾ ਵੀ ਬਹੁਤ ਲੱਗਦਾ ਹੈ।
ਸਹੀ ਗੱਲ ਆ ਬਹੁਤ
ਚਾਹੀਦੇ ਨੇ ਇੱਕ
ਨਹੀਂ ਉਹ ਤਾਂ ਹੈਗਾ ਪਰ ਮੈਨੂੰ ਨਾ ਐਂ ਲੱਗਦਾ ਵੀ ਇਹ ਚੀਜ਼ ਜਦੋਂ ਆਪਾਂ ਕਰਾਂਗੇ ਨਾ ਤਾਂ ਉਹ ਨਾ ਜਿਵੇਂ ਮੀਂਹ ਚੱਖੜ ਆਇਆ ਤਾਂ ਸਾਰਾ ਹੀ ਉੱਡ ਜਾਣਾ ਸਾਰਾ ਐ ਜਾਣਾ ਵੇਸਟ ਇਹ ਤਾਂ ਆਪਾਂ ਲੋਕਾਂ ਦੇ ਵੀ ਪਏ ਵੇਖਦੇ ਆ ਵੀ ਲੋਕੀ ਜਦੋਂ ਇਹ ਸਭ ਵਤਦੇ ਨੇ ਉਹਨਾਂ ਦੇ ਉੱਤੇ ਵੀ
ਗਮਲੇ ਦੁੱਜੇ ਹੁੰਦੇ ਨੇ ਨਹੀਂ ਨਹੀਂ ਉਹਨਾਂ ਦੇ ਗਮਲੇ ਦੂੱਜੇ ਹੁੰਦੇ ਨੇ ਨਾ।
ਨਹੀਂ ਗਮਲੇ ਹੀ ਮੈਂ ਕਹਿ ਰਹੀ ਮਤਲਬ ਪੂਰਾ ਜਿਹੜਾ ਰੂਪ ਜ ਆਪਾਂ ਕਹਿ ਦਿੰਦੇ ਹਾਂ ਬਹੁਤ ਸੋਹਣਾ ਜਿਹਾ ਸਜਾਇਆ ਹੁੰਦਾ ਬਇਆਦਾ ਲਟਾ ਲੁਟਾ ਲਾ ਕੇ ਥੇ ਫਲੋਰ ਵੀ ਘਾਹ ਵਾਲਾ ਗਰਾਸ ਵਾਲਾ ਫਲੋਰ ਲਾਇਆ ਹੁੰਦਾ।
ਹਮ
ਨਕਲੀ ਆ ਪਲਾਸਟਿਕ ਦਾ ਤੇ ਮਤਲਬ ਇਹ ਚੀਜ਼ਾਂ ਕਰਕੇ ਬਹੁਤ ਨਾ ਸੋਹਣਾ ਹੀ ਲੱਗਦਾ ਹੈ ਪਰ ਉਹ ਗੱਲ ਆ ਕਿ ਮੈਨੂੰ ਐਂ ਲਗਦਾ ਵੀ ਇਹ ਚੱਖੜ ਮੀਂਹ ਮੂਜ
ਨਹੀਂ ਨਹੀਂ ਉੱਡਦਾ ਐਵੇਂ ਨਹੀਂ ਉੱਡਦਾ ਹੁੰਦਾ ਨਹੀਂ ਨਹੀਂ ਉਹਦੇ ਚ ਨੱਟ ਪਾ ਦਿੰਦੇ ਨੇ ਨਾ।
ਹਾਂ ਨੱਟ ਤਾਂ ਪਾ ਦਿੰਦੇ ਨੇ ਪਰ ਸਫਾਈਆਂ ਫੇਰ ਬਾਅਦ ਚੋ ਕਰਨੀਆ ਬਹੁਤ ਔਖੀਆਂ ਜਿਹੀ ਹੋ ਜਾਂਦੀਆਂ ਹਨਾ ਵੀ ਇੱਕ ਇੱਕ ਚੀਜ਼ ਕਿਉਂਕਿ ਛੱਤ ਆ ਉੱਤੋਂ ਸਾਰਾ ਟਾਈਮ ਓਪਨ ਰਹਿਣੀ ਹੈ। ਢੱਕ ਕੇ ਉਹਨੂੰ ਆਪਾਂ ਬਚਾ ਸਕਦੇ ਹਵਾ ਹੋਆ ਤੂੰ ਕੁਦਰਤੀ
ਉਹਦੇ ਤੇ ਪੈਸੇ ਲੱਗਦੇ ਨੇ ਉਹੀ ਚੀਜ਼ ਹੈ ਬਟ ਉਹ ਚੀਜ਼ ਬੜੀ ਘੈਂਟ ਹੈ। ਬਸ ਆਪਣਾ ਉਹੀ ਖੇਤਾਂ ਨਾਲ ਆਪਾਂ ਆਪਣਾ ਚੋ ਪੂਰਾ ਕਰ ਲੈਂਦੇ ਹਾਂ ਉਹ ਇਹ ਚੀਜ਼ ਨਾਲ ਚੋਪ ਪੂਰਾ ਕਰ ਲੈਂਦੇ ਨੇ ਨਾਲੇ ਸ਼ਹਿਰੀ ਦੇ ਸ਼ਹਿਰੀ। ਉਹ ਚੀਜ਼ ਆ, ਠੀਕ ਹੈ। ਉਹ ਚੀਜ਼ ਆ ਜਾਂਦੀ ਹੈ ਇੱ ਉਹ ਜਿਹੜਾ ਇੱਕ ਤਾਂ ਆਪਣੇ ਉਰੇ ਖੇਲ ਹੁੰਦੀ ਆ ਹਨਾ ਜਿਵੇਂ ਉਰੇ ਸਾਡੇ ਮੋਟ ਚੱਲਦੀ ਹੈ ਖੇਲ ਦੇ ਵਿੱਚ ਨਾ ਟੈਲਾਂ ਲਾਦੋ ਵੀ ਉਹਦੇ ਤੇ ਜਿ ਜੀਲਬ ਨਾ ਲੱਗੇ। ਉਹ ਟੈਲਾਂ ਲਾ ਕੇ ਵਿੱਚ ਠੰਡਾ ਪਾਣੀ ਜਦੋਂ ਮੋਟਰ ਦਾ ਆਉਂਦਾ ਉਹਦੇ 'ਚ ਛੋਟੇ ਹੁੰਦੇ ਨਹਾਉਂਦੇ ਹੁੰਦੇ ਸੀਗੇ ਹੁਣ ਪਤਾ ਕੀ ਹੈ ਸਿਸਟਮ ਆ ਜਿਹੜੇ ਮਤਲਬ ਮੈਂ ਇੱਕ ਵੀਡੀ ਉਹ ਦੇਖੀ ਸੀ ਸ਼ਹਿਰੀ ਲੋਕ ਪਤਾ ਕੀ ਕਰਦੇ ਨੇ ਇੱਕ ਉਹ ਨੀ ਹੁੰਦਾ ਹੈਗਾ ਜਿਹਦੇ 'ਚ ਹਵਾ ਭਰ ਕੇ ਪਾਣੀ ਪਾ ਲੈਂਦੇ ਨੇ। ਉਹਦੇ ਧੱਬ ਜ ਟਾਈਪ ਬੜਾ ਜ਼ਿਆਦਾ ਵੱਡਾ ਹੁੰਦਾ ਉਹ ਕਿੰਨਾ ਬੱਚਿਆਂ ਹਾਂ ਬੱਚੇ ਖੇਡਦੇ ਨੇ ਉਹਦੇ 'ਚ ਮੈਨੂੰ ਤਾਂ ਲੱਗਦਾ ਵੀ ਬੜੇ ਵੀ ਖੇਲਣ ਮੇਰਾ ਤਾਂ ਬਹੁਤ ਜੀਅ ਕਰਦਾ ਸੱਚੀ।
ਹਾਏ ਆਪਾਂ ਤਾਂ ਪੂਰੇ ਨੀ ਆਵਾਂਗੇ ਉਹਦੇ 'ਚ ਬੱਚਿਆਂ ਮੈਨ ਮੈਨੂੰ ਨੀ ਅੱਛਾ ਲੱਗਦਾ ਉਹ। ਜਵਾਕਾਂ ਲਈ ਹੈ ਤਾਂ ਨਹੀਂ ਤੇ ਮੈਂ ਤਾਂ ਵਾਟਰਪਾਲ ਵਗੈਰਾ ਵੀ ਨਹੀਂ ਕਿਤੇ ਕਦੇ ਗਈਤੇ ਨਹੀਂ ਗਈ।
ਬੜੇ ਇਹ ਚੀਜ਼ਾਂ ਸੋਹਣੀਆਂ ਬਹੁਤ ਲੱਗਦੀਆਂ ਨੇ ਨਹੀ ਹਾਂ ਜੀ ਹਾਂ। ਲੱਗਦਾ ਯਾਰ ਜਿਵੇਂ ਹੁਣ ਆਪਣੇ ਵੇਰੇ ਹਾਂ ਖਾਲ ਵਗੈਰਾ ਵੀ ਹੁੰਦੇ ਨੇ ਹਮ। ਜਿਹੜੀਆਂ ਵੱਟਾਂ ਹੁੰਦੀਆਂ ਨੇ ਜਿਵੇਂ ਸਾਡੇ ਵੇਰੇ ਵੱਟਾਂ ਨੇ ਮੈਂ ਡੈਡੀ ਨੇ ਇੰਨੀ ਵਾਰ ਕਿਹਾ ਜੇ ਚ ਵੱਟ ਹੈ ਉਹਦੇ ਚੋਂ ਪਾਣੀ ਮਤਲਬ ਖਾਲ ਹੁੰਦਾ ਜਿਵੇਂ ਆਪਣੇ ਵਿਚਾਲ ਦੀ ਦੋ ਵੱਟਾ ਮਤਲਬ ਸ ਅਹ ਵਿਚਾਲ ਇਹ ਪਾਣੀ ਹੁੰਦਾ ਠੰਡਾ। ਮੋਟਰ ਦਾ ਆਲੇ ਦੁਆਲੇ ਵੱਟਾਂ ਹੁੰਦੀਆਂ ਨੇ ਚੌੜੀਆਂ ਵੱਡੀਆਂ ਉਹਨਾਂ ਦੇ ਉੱਤੇ ਵੀ ਤਾਂ ਆਪਾਂ ਸਬ ਜੀਆ ਲਾ ਸਕਦੇ ਹ ਜਿਵੇਂ ਕਿ ਸ਼ਿਮਲਾ ਮਿਰਚ ਲੱਗ ਗਈ ਮਿਰਚਾਂ ਲੱਗ ਗਈਆਂ, ਉਹ ਜਗ੍ਹਾ ਵੀ ਵਰਤੀ ਜਾਂਦੀ ਆ। ਸਾਡੇ ਵੇਲਾਂ ਲੱਗ ਰਹੀਆਂ ਨੇ ਉਹ ਪੱਟ ਤੀਆਂ ਸੀ, ਉਹ ਸਪਰੇਅ ਕਰਦੀ ਸੀ ਡੈਡੀ। ਉਹ ਨਾ ਖੱਬਲ ਵਾਲਾ ਹੋ ਜਾਂਦਾ ਫੇਿਰ ਉਹ ਸਪਰੇਅ ਕਰਤੀ ਉਹ ਸਾਰੀਆਂ ਮੱਚ ਗਈਆਂ, ਇੱਕ ਗਰਮੀ ਨੀ ਪਈ ਐਤਕੀ।
ਨਹੀਂ ਤੇ ਸਪਰੇ ਕਰਕੇ ਤੁਸੀਂ ਫੇਿਰ ਉਹ ਜਿਹੜਾ, ਸਬਜ਼ੀ ਫਲੋ ਕਰੇ ਉਹ ਵੀ ਛੱੜ ਜਾਂਦਾ
ਕਿਵੇਂ?
ਮੈਂ ਕਿਹਾ ਸਪਰੇ ਸਪਰੂ ਜਦੋਂ ਤੁਸੀਂ ਕਰਦੇ ਹੋ ਤਾਂ ਜਿਹੜਾ ਫਲ ਸਬਜ਼ੀ ਲੱਗ ਰਿਹਾ ਉਹ ਵੀ ਸੜ ਜਾਂਦਾ ਹੈ?
ਨਹੀਂ ਮਤਲਬ ਜੇ ਸਪਰੇਅ ਕਰਦੇ ਹਾਂ ਆਪਾਂ ਉਹ ਸਪਰੇ ਵੀ ਅਲੱਗ ਹੁੰਦੀ ਆ ਨਾ ਇੱਕ ਤਾਂ ਖੱਬਲ ਹੁੰਦੀ ਆ ਖੱਬਲ। ਤੋਂ ਹੁੰਦਾ ਹੈ, ਉਹ ਜਦੋਂ ਜਮੀਨ ਬਹੁਤ ਜ਼ਿਆਦਾ ਉਪਜਾਊ ਹੁੰਦੀ ਹੈ। ਫੇਰ ਉਹਦੇ ਤੇ ਸਪਰੇਅ ਕਰ ਦਿੰਦੇ ਆ। ਸਾਰਾ ਨਾ ਸੁੱਕ ਜਾਂਦਾ, ਉਵੇਂ ਫੇਰ ਉਹ ਸਬਜ਼ੀਆਂ ਵੀ ਸੁੱਕ ਜਾਂਦੀਆਂ ਨੇ ਉਹ ਪੈਂਦਾ ਖੱਬਲ ਪੱਟਣ ਦੇ ਵਿੱਚ ਬਹੁਤ ਮਿਹਨਤ ਲੱਗਦੀ ਆ, ਦਿਹਾੜੀਏ ਮਿਲਦੇ ਨੀ ਹੈਗੇ ਤਾਂ ਸਪਰੇ ਕਰਨੀ ਪੈਂਦੀ ਆ, ਉਹ ਰੀਜ਼ਨ ਆ
ਠੀਕ ਆ ਬਈ ਠੀਕ ਆ, ਪਰ ਹੈ ਤਾਂ ਹੈ ਔਖਾ ਜਹੀ ਹੋਰ ਤਾਂ ਧਿਆਨ ਰੱਖਣ ਦੀ ਹੈ, ਵਧੀਆ ਉਹਲੀੇ ਬਾਅਦ ਚ।
ਨਹੀਂ ਉਹ ਤਾਂ ਫਿਰ, ਉਹ ਤਾਂ ਚੀਜ਼ ਨੀ ਆ ਫਿਰ ਉਹ
ਬਾਕੀ ਕੋਈ ਗੱਲ ਨੀ ਇੰਨਾ ਤਾਂ ਚੱਲਦਾ, ਮੈਨੂੰ ਲੱਗਿਆ ਸੀ ਵੀ ਤੁਹਾਡੇ ਹੋਣਗੀਆਂ। ਤਾਂ ਮੈਂ ਪੁੱਛਿਆ ਬ ਤੁਸੀਂ ਕਹਿ ਰਹੇ ਹੋ ਵੀ, ਕਰਦਾ ਉਹਦਾ ਕੰਮ ਖਤਮ।
ਹਂ, ਹਂ। ਕਦੂ ਮਿੱਠ, ਹਾਂ ਕਦੂ ਮਤਲਬ ਵਧੀਆ ਮਿੱਠੇ ਵੀ ਸੀਗੇ ਉਹ। ਤੇ ਨਾ ਠੰਡੇ ਬੜੇ ਸੀ ਮਤਲਬ ਠੰਡੇ ਹੁੰਦੇ ਨੇ ਖਾਣ ਪੀਣ ਚ, ਉਹਨਾਂ ਦੀ ਤਸ ਤਸੀਰ ਪਤਾ ਨ ਕੀ ਕਹਿ ਦ ਹੁੰਦੇ ਉਹਨੂੰ, ਉਹ
ਨਹੀਂ ਕਿਉਂਕਿ ਅੱਜ ਕੱਲ੍ਹ ਤਾਂ ਵਾਲੇ ਖਤਰਨਾ ਗ ਆਏ ਪ ਨਾ ਬਾਜ਼ਾਰ ਚ ਇਹ ਉਹ ਆਏ ਨੇ, ਕੀ ਕਹਿੰਦੇ ਉਹਨੂੰ
ਟੀਕੇ ਵਾਲੇ ਆ ਜਾਂਦੇ ਨੇ ਮਿਲਾਵਟੀ, ਉਹ ਛੋਟੇ-ਛੋਟੇ ਪੇਡਿਆਂ ਨੂੰ ਨਾ ਟੀਕੇ ਕਲਾ ਕੀ ਵੱਡਾ ਕਰ ਦਿੰਦੇ ਹੈ।
ਤਾਂ ਹੀ ਨਾ ਉਹ ਉਹ ਫੇਰ ਨੁਕਸਾਨ ਆ, ਤਾਂ ਹੀ ਮੈਂ ਤੁਹਾਨੂੰ ਕਹਿ ਰਹੀ ਵੀ ਤੁਹਾਨੂੰ ਲਾਉਣੇ ਚਾਹੀਦੇ ਜ। ਚਲੋ ਵਡਦੇ।
ਹ ਚਲੋ ਠੀਕ ਹੈ ਕੋਈ ਨੀ ਸਤਿ ਸ਼੍ਰੀ ਅਕਾਲ, ਹਾਂਜੀ। ਹਾਂਜੀ।